ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ
ਹਾਂਜੀ ਮੈਂ ਠੀਕ ਹਾਂ ਹੋਰ ਤੁਸੀਂ ਸੁਣ ਸੁਣਾਓ
ਬਸ ਮੈਂ ਵੀ ਠੀਕ ਹਾਂ ਤੁਸੀਂ ਸੁਣਾਓ ਘਰ ਬੱਚੇ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਠੀਕ ਹੈਗੇ ਹੋਰ ਪੈ ਗੀਆਂ ਬੱਚਿਆਂ ਦੀ ਛੁੱਟੀਆਂ ਹੈ ਨਾ ਤੰਗ ਕਰਦੇ ਹੋਣਗੇ ਵਾਧੂ
ਹੋਰ ਕੀ ਛੁੱਟੀਆਂ ਪੈ ਗਈਆਂ ਨੇ ਬਸ ਤੰਗ ਤੇ ਨਾਲ ਜਿਹੜੇ ਨੇ ਉਹ ਨੂੰ ਭੁੱਖ ਲੱਗਦੀ ਹੈ ਨਾ ਇੱਕ ਇੱਕ ਘੰਟੇ ਬਾਅਦ ਉਹਦਾ ਔਖਾ ਹੋਇਆ ਪਿਆ ਮੰਮਾ ਭੂਖ ਲਗੀ ਹੈ ਮੰਮਾ ਭੂਖ ਲੱਗੀ ਔਰ ਗਰਮੀ ਲੱਗ ਕਰਰੀ ਹੈ ਬਸ
ਹਾਂ ਮੇਰੀ ਵੀ ਸਿਚੁਏਸ਼ਨ ਸੇਮ ਹੈਗੀ ਆ ਇਸ ਤਰ੍ਹਾਂ ਹੀ ਘੰਟਾ ਨੀ ਹੁੰਦਾ ਕੁਛ ਬਣਾਓ ਰੋਈ ਦੇ ਵਿੱਚ ਸਾਡੇ ਤਾਂ ਬੁਰੇ ਹਾਲ ਹੋਏ ਭੈ ਰਸੋਈ 'ਚ ਕੰਮ ਕਰ ਕਰਕੇ ਕਦੇ ਕੁਛ ਬਣਾਓ ਕਦੇ ਕੁਛ ਅੱਛ ਬਣਾਓ ਅੱਛਾ ਫੇਿਰ ਬੱਚੇ ਮੰਗਦੇ ਹੈਗੇ ਨੇ ਤੇ ਫੇਰ ਉਸ ਤਰ੍ਹਾਂ ਵੀ ਨ ਬਈ ਇਹ ਨੀ ਮਾਂਵਾਂ ਦਾ ਜੋ ਦਿਲ ਹੁੰਦਾ ਹੈਗਾ ਵੀ ਕਹਿੰ ਹੈਗ ਨੇ ਬੱਚਾ ਮੰਗਦਾ ਪਏ ਤੇ ਦੇਈਏ ਜਨੂੰ ਤੇ ਹਾਂਜੀ ਮੈਂ ਨਾ ਅਹ ਸਾਡੇ ਘਰ ਚ ਨਾ ਰਸੋਈ ਦੇ ਵਿੱਚ ਨਾ ਬੜੇ ਕੋਕਰੇਜ ਬੜੇ ਹੋਏ ਪਏ ਨਾ ਹਾਂ ਇਹ ਬ ਜਦੋਂ ਹਾਂਜੀ ਉਹ ਸਵੇਰੇ ਵੀ ਜਦੋਂ ਦੇਖੋ ਬੰਦ ਕਰੋ ਰਸੋਈ ਸਵੇਰੇ ਫੇਰ ਕੋਕਰੇ ਨਜ਼ਰ ਆਉਂਦੇ ਹੈਗੇ ਨਾ ਪਤਾ ਨ ਕਿੱਥੋਂ ਆ ਗਏ ਨੇ ਕੋਕਰੇਜ ਉਹ ਸਮਝ ਨੀ ਆਉਂਦਾ ਮੈਂ ਕੀ ਕਰਾਂ ਦਵਾਈ ਵੀ ਪਾਈ ਉਹ ਤੇ ਉਹ ਦਵਾਈ ਨਾਲ ਵੀ ਮਰ ਮਰੇ ਨੀ ਹੈਗੇ ਤੇ ਸਗੋਂ ਉੱਡਦੇ ਨੇ ਤੇ ਬੱਚੇ ਡਰਦੇ ਨੇ ਚੀਕਾਂ ਮਾਰਦੇ ਹੈਗੇੀਆਂ ਨੇ ਬੱਚੇ ਕਹਿੰਦੇ ਮੰਮੀ
ਤੁਹਾਡੇ ਤੇ ਨਹੀਂ ਤੁਹਾਡੇ ਤੇ ਇੱਥੇ ਮੇਰੇ ਖਿਆਲ ਨਾਲ ਕਬੜ ਵਗੈਰਾ ਦਾ ਤੁਸੀਂ ਹਲੇ ਬਣਵਾਏ ਵੀ ਨੀ ਹੈਗੇ ਓਪਨ ਹੀ ਰਸੋਈ ਏ ਤੁਹਾਡੀ ਤੇ। ਹਨਾ ਹੋਣੀ ਦੇਣੀ ਚਾਹੀਦੀ ਇਹ ਪ੍ਰੋਬਲਮ ਹੈ ਨਾ
ਕਹਿੰਦੇ ਗੇ ਨੇ ਜਿਹਨਾਂ ਦੇ ਕੱਬੜ ਹੁੰਦੇ ਹੈਗੇ ਨ, ਉਹਨਾਂ ਦੇ ਹੁੰਦੇ ਨੇ ਕੋਕਰੇ ਚ ਜਿਆਦਾ ਪਤਾ ਨੀ ਹੁੰਦੇ ਹੈ, ਸਿੰਕ ਦੇ ਥੱਲੋਂ ਹੀ ਪਤਾ ਨੀ ਟੋਇਲੇਟ ਤੋਂ ਆ ਰਹੇ ਨ ਹੁੰਦੇ ਤੇ ਇਥੇ ਇੰਨੀ ਜਗ੍ਹਾ ਤੇ ਹੁੰਦੇ ਹੈਗੇ ਨਾ ਤੇ ਕੁਛ ਸਮਝ ਨਹੀਂੀ ਆਉਂਦਾ। ਕੀ ਕਰਾਂ ਮੈਂ ਸਗੋਂ ਦਵਾਈ ਪਾਈ ਇਹ ਦਵਾਈ ਮੰਗਵਾਈ ਸੀ ਅਤੇ ਫਿਰ ਵੀ ਅਜੇ ਮਰੇ ਨਹੀਂ ਹੈਗੇ ਤੇ ਫੇਿਰ ਬੱਚੇ ਡਰਦੇ ਹੈਗੇ ਨੇ ਚ ਕੋਕਰੋਚ ਤੋਂ ਮੈਨੂੰ ਤੇ ਆਪ ਡਰ ਲੱਗਦਾ ਕਕਰੋਚ ਜਦੋਂ ਤੇ ਥੇ ਅੱਛ ਪਰਰ ਕਕਰੋਚ ਤੋਂ ਛਿਪਕਲੀਆਂ ਤੋਂ ਅੱਛੀ ਛਿਪਚਕਲੀ ਆ ਜਾਂਦੀ ਹੈ ਸਲੈਬ ਦੇ ਉੱਤੇ ਹਜੇ ਇੰਨੀ ਸਫ਼ਾਈ ਰੱਖੀ ਦੀ ਹੈ ਕਹਿੰਦੇ ਹੈਗੇ ਨਾ ਜਿੱਥੇ ਗੰਦ ਹੋਵੇ ਉੱਥੇ ਹੀ ਹੁੰਦੀ ਹੈਗੀ ਨਾ ਤੇ ਸਫ਼ਾਈ ਵੀ ਆਪਣੇ ਵੱਲੋਂ ਪੂਰੀ ਕਰੀ ਦੀ ਏ।
ਇਨਾ ਤੇ ਨਹੀਂੀ ਹੈਗਾ ਹੈ ਵੀ ਪਹਿਲੀ ਗੱਲਾਂ ਹੁੰਦੀਆਂ ਸੀ ਮੇਰੇ ਖਿਆਲ ਨਾਲ ਤੁਸੀਂ ਤੇ ਸਾਫ਼ ਸਫ਼ਾਈ ਵੀ ਇੰਨੀ ਰੱਖਦੇ ਹੈਗੇ ਹੋ ਤੇ ਇਹ ਵੈਸੇ ਪ੍ਰੋਬਲਮ ਹੋਣੀ ਤੇ ਨਹੀਂ ਦੇਣੀ ਚਾਹੀਦੀ ਹੈਗੀ ਸੀ ਪਤਾ ਕੀ ਹੈਗਾ ਮੇਰੀ ਗੱਲ ਸੁਣੋ ਅੱਜ ਤੁਸੀਂ ਦੇਖੋ ਬਾਜ਼ਾਰ ਦੇ ਵਿੱਚ ਵੀ ਕਈ ਬੈਠੇ ਹੈਗੇ ਨੇ ਵੀ ਇਹ ਕੋਕਰੋਚ ਵਗੈਰਾ ਦਵਾਈਆਂ ਮਿਲਦੀਆਂ ਹੀ ਹੈਗੀਆਂ ਨੇ ਤੁਸੀਂ ਕਦੀ ਉਹ ਟਰਾਈ ਨਹੀਂ ਕੀਤੀਆਂ ਹੈਗੀਆਂ ਔਨਲਾਈਨ ਵੀ ਮਿਲਦੀਆਂ ਹੈਗੀਆਂ ਹੈਗੀਆਂ ਨੇ ਉਹ ਮੰਗ ਕੇ ਦੇਖ ਰਹੇਣੀਆਂ ਸੀ ਤੁਸੀਂ
ਨਹੀਂ ਲਿਆਂਦੇ ਹੈਗੇ ਵੇਂ ਉਹ ਬਜ਼ਾਰੋਂ ਲੈ ਕੇ ਆਏ ਸੀ ਤੇ ਉਹਦੇ ਨਾਲ ਵੀ ਨਾ ਫੇਿਰ ਫੇਰ ਵੀ ਰੋਜ਼ ਨਾ ਇੱਕ ਅੱਧਾ ਨਿਕਲ ਹੀ ਆਦਾ ਹੈਗਾ ਵੀ ਪਤਾ ਨੀ ਇਨੇ ਕਿੱਥੋਂ ਆ ਗ ਨਾ ਬਈ ਉਹ ਦਵਾਈ ਵੀ ਪਾ ਰਹੇ ਹਾਂ ਤੇ ਮੈਂ ਕਿਹਾ ਤੇ ਤੁਹਾਨੂੰ ਕੁੱਛ ਪਤਾ ਹੋਵੇ ਬਈ ਤੁਹਾਡੇ ਤੇਵੇ
ਹਮ ਮੈਨੂੰ ਵੈਸੇ ਪ੍ਰੋਬਲਮ ਤੇ ਕਦੇ ਵੀ ਨਹੀਂ ਹੋਈ ਪਰ ਪਤਾ ਕੀ ਤੁਸੀਂ ਨਾ ਇਹਦਾ ਰੂਟ ਕੋਜ਼ ਦੇਖੋ ਇਹ ਮੇਨ ਹੈ ਆਹ ਕਿੱਥੋਂ ਰਹੇ ਹੈਗੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਸਿੰਕ ਦੇ ਥੱਲੋਂ ਆ ਰਹੇ ਨੇ ਤੇ ਮੈਂ ਤੇ ਕਹਿੰਦੀ ਹੈਗੀ ਆ ਪਹਿਲਾਂ ਤੁਸੀਂ ਨਾ ਸਿੰਕ ਦੀ ਜਾਲੀ ਵਗੈਰਾ ਚੇਂਜ ਕਰਕੇ ਕੇ ਦੇਖਲੋ ਜਿਵੇਂ ਹੁਣ ਅੱਜ ਕੱਲ ਅਹ ਬਰੀਕ ਜਾਲੀ ਵੀ ਆਉਂਦੀ ਹੈਗੀ ਹੈ ਨਾ ਸਿੰਕ ਦੀ ਹਰ ਤਰ੍ਹਾਂ ਦੀ ਜਾਲੀਆਂ ਆਉਂਦੀਆਂ ਪਈਆਂ ਨੇ ਜਿਵੇਂ ਇਨਸੈਕਟਸ ਵਗੈਰਾ ਬੇਇਨਸੈਕਟ ਸ ਵਗੈਰਾ ਅੰਦਰ ਨਾ ਆ ਸਕਣ ਤੁਆਡੇ ਤੇ ਤੁਸੀਂ ਅਹ ਮਤਲਬ ਉਹ ਵੀ ਦੇਖੋ ਦੇਖੋ ਤੁਹਾਡੀ ਰਸੋਈ ਦੇ ਵਿੱਚ ਕੋਈ ਮੋਸਚਰ ਵਗੈਰਾ ਤਾਂ ਨ੍ਹੀਂ ਰਹਿੰਦਾ ਹੈਗਾ ਜਿਵੇਂ ਕੋਈ ਨਮੀ ਵਗੈਰਾ ਕਹਿੰਦੇ ਨੇ ਜੀ ਜੰਤੂ ਨਮੀ ਦੇ ਵਿੱਚ ਵੀ ਪਨਪਦੇ ਹੈਗੇ ਨੇ
ਹਾਂਜੀ ਉਹ ਥੋੜ੍ਹੀ ਲੱਗਦੀ ਹੈਗੀ ਇਹ ਜਗ੍ਹਾ ਨਾ ਜਿੱਥੇ ਨਮੀ ਹੈਗੀ ਐ। ਪਾਣੀ ਮੋਸਚਰਾਇਜ ਉੱਥੇ ਆੱਛ ਸ਼ਾਇਦ ਉਸ ਹੋ ਸਕਦਾ ਕਿ ਉੱਥੋਂ ਹੀ ਆਉਣ
ਹਾਂ ਕਿਉਂਕਿ ਕਹਿੰਦੇ ਨਾ ਸੀਲਣ ਸੀਲਣ ਵਗੈਰਾ ਜਿਵੇਂ ਹੋ ਵਈ ਤੁਸੀਂ ਇਹ ਕਹਿ ਲੋ ਬਈ ਇ ਇੱਥੇ ਚੀਜ਼ਾਂ ਜ਼ਿਆਦਾ ਪਨਪਦੀਆਂ ਹੈਗੀਆਂ ਨੇ ਅਗਰ ਕੋਈ ਸੁ ਕੀ ਜਗ੍ਹਾ ਹੋਏਗੀ ਨਾ ਉੱਥੇ ਬਹੁਤ ਘੱਟ ਚਾਂਸਿਸ ਹੁੰਦੇ ਹੈਗੇ ਨੇ ਵੀ ਬੀਏ ਜੀ ਜਨ ਆਨ ਮੇਨ ਤੇ ਇਹ ਹੁੰਦਾ ਹੈਗਾ ਕੋਈ ਸੇਜਲ ਵਾਲੀ ਜਗ੍ਹਾ ਹੈਗੀ ਐਂ, ਜਿੱਥੇ ਪਾਣੀ ਦਾ ਰਸਾਵ ਹੈਗਾ।
ਹਂ। ਤੇ ਉਹ ਹਾਂਜੀ। ਤੇ ਹਾਂਜੀ ਮੈਂ ਕਹਿ ਰਹੀ ਸੀ ਮੈਨੂੰ ਮੈਂ ਕਿਸੇ ਹੋਰ ਕੋਲ ਹੀ ਪੁੱਛਿਆ ਸੀ ਉਹ ਕਹਿੰਦੇ ਸੀ ਤੁਸੀਂ ਨਿਮੰ ਲਿਆ ਕੇ ਨਾ ਬ ਨਿੰਮ ਦੇ ਪੱਤੇ ਸੁਖਾ ਕੇ ਜੇ ਤੁਸੀਂ ਉਹਨਾਂ ਦੀ ਮਹਿਕ ਨਾਲ ਦੂਰ ਭੱਜ ਜਾਂਦੇ ਹੈਗੇ ਨਾ ਮਗਰ ਇਸ ਤਰ੍ਹਾਂ ਵੀ ਥੋੜਾ ਮੈਂ ਕਿਹਾ ਚਲੋ ਕਿਸੇ ਨੇ ਦੱਸਿਆ ਤੇ ਵੀ ਕਰਕੇ ਵੇਖ ਲਾਂਗੀ ਤੇ ਬਾਕੀ ਕਹਿੰਦੇ ਹੈਗੇ ਨੇ ਰਾਤੀ ਕਹਿੰਦੇ ਭਾਂਡੇ ਝੂਠੇ ਨਾ ਰੱਖਿਆ ਕਰੋ। ਹਾਂਜੀ।
ਹਾਂ ਇਹ ਵੀ ਹੈਗਾ। ਤੇ ਕੀ ਕਹਿੰਦੇ ਹੈਗੇ ਵੀ ਹੁਣ ਤੇ ਨਿੰਮ ਦਾ ਤੇਲ ਵੀ ਬਣਦਾ ਹੈਗਾ ਵੇ ਜਿਵੇਂ ਹੁਣ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਨਾ ਨਿੰਮ ਦੇ ਪੱਤੇ ਸੁੱਟ ਲੋੋ, ਕਹਿੰਦੇ ਨੇ ਅਗਰ ਰਾਤੀ ਜਿਵੇਂ ਮੱਛਰ ਵਗੈਰਾ ਹੁੰਦੇ ਹੈਗੇ ਨੇ ਵੀ
ਹਂ।
ਓਨੇ ਮੇ ਤੇ ਲਾ ਲੋ ਬੋਡੀ ਤੇ ਲਾ ਲੋ ਮੱਛਰਾਂ ਆਸਤੇ ਤੇ ਤੇ ਹੁਣ ਜਿਵੇਂ ਤੁਸੀਂ ਉਹੀ ਕਹਿੰਦੇ ਪਏ ਹੈਗੇ ਹੋ ਵੀ ਧੂਏ ਦੇ ਨਾਲ ਵੀ ਚਲੇ ਜਾਂਦੇ ਹੈਗੇ ਨੇ। ਤੇ ਉਹ ਜਿਵੇਂ ਕਹਿੰਦੇ ਨੇ ਦੀਵਾ ਵਗੈਰਾ ਜਗਾਓ ਨਾ ਨਿੰਮ ਦੇ ਤੇਲ ਦਾ ਉਹਦੇ ਨਾਲ ਵੀ ਕੈਂਦੇ ਨੇ ਨਈ ਆਂਦੇ ਹੈਗੇ ਨੇ ਵੈਸੇ ਟਰਾਏ ਤੇ ਨੀ ਕਰਕੇ ਦੇਖਿਆ ਵੀ ਸੁਣਿਆ ਹੀ ਹੈਗਾ, ਮੈਂ ਤੇ ਖੁਦ ਆਪ ਹੀ ਤੇ ਇੱਕ ਉਹ ਵੀ ਆਉਂਦਾ ਹੈਗਾ ਜਿਹੜਾ ਉਹ ਆਪ- ਹਾਂ, ਉਹਦੇ ਨਾਲ ਨੀ ਲਗਾਂਦੇ ਹੈਗੇ ਸਵਿਚ ਬੋਰਡ ਦੇ ਨਾਲ ਲਗਾਂਦੇ ਆ, ਜਿਹੜੀ ਪਤਾ ਨੀ ਆਵਾਜ਼ ਕੋਈ ਜਨਰੇਟ ਕਰਦਾ ਟਰਰ ਦੀ ਨੀ ਜਿਹਦੇ ਨਾਲ ਮਤਲਬ ਕੋਈ ਮੋਸਕੀਟੋਸ ਵਗੈਰਾ ਜਾਂ ਜਿੰਨੇ ਵੀ ਰੈਪਟਾਈਲ ਹੈਗੇ ਨੇ ਉਹ ਆਂਦੇ ਨੀ ਹੈਗੇ, ਉਹ ਤੁਸੀਂ ਸੁਣਿਆ ਕਦੀ ਉਹਦੇ ਬਾਰੇ
ਨਾ ਮੈਂ ਨੀ ਸੁਣਿਆ ਮੈਂ ਤੁਹਾਡੇ ਕੋਲ ਸੁਣਦੀ ਵੀਈ ਹਾਂ ਪਹਿਲੀ ਵਾਰੀ
ਹਾਂ, ਇਹਦੇ ਨਾ ਤੁਸੀਂ ਓਨਲਾਈਨ ਸਰਚ ਮਾਰ ਕੇ ਦੇਖ ਨਾ ਇਲੈਕਟ੍ਰੋਨਿਕ
ਕਰਕੇ ਨਾ ਤੁਸੀਂ ਇਹ ਵੀ ਚੀਜ਼ਾਂ ਆਂਦੀਆਂ ਹੈਗੀਆਂ ਨੇ, ਜਿਹੜੇ ਇਨਸੈਕਟਸ ਵਗੈਰਾ ਹੈਗੇ ਨੇ ਵੀ ਉਹ ਨਾ ਆਉਣ ਕਿਚਨ ਦੇ ਵਿੱਚ ਤੁਸੀਂ ਇਹ ਨਹੀਂ ਤਾਂ ਲਕਸ਼ਮਣ ਰੇਖਾ ਵਗੈਰਾ ਵੀ ਹੁੰਦੀ ਹੈਗੀ, ਰਾਤੀ ਉਹ ਖਿੱਚਦੇ ਆ ਕਰੋ ਸਿੰਘ ਦੇ ਕੋਲ ਨਹੀਂ
ਅੱਛਾ, ਹਾਂਜੀ ਹਾਂ ਲਛਮਣ ਰੇਖਾ ਤੇ
ਹੈਨਾ ਲਕਸ਼ਮਣ ਰੇਖਾ ਵੀ ਕਿਉਂਕਿ ਹੁਣ ਮੈਂ ਅਗਰ ਮੈਂ ਆਪਣੀ ਮੰਮੀ ਦੇ ਟਾਈਮ ਦੀ ਗੱਲ ਕਰਾਂ ਤੇ ਸਾਡੇ ਹੁ ਹਨਾਂ ਰਸੋਈ ਦੇਖ ਕੁਛ ਦੇ ਹੈਗੇ ਏ ਸੀ ਕਾਫ਼ੀ ਪੁਰਾਣਾ
ਹਾਂਜੀ ਹਾਂ ਲਸ਼ਮਨ ਜੀ ਹਾਂਜੀ ਹਾਂਜੀ ਲਸ਼ਮਣ ਰੇਖਾ ਤੇ ਨਾ ਬੱਚਿਆਂ ਇਹ ਤੇ ਕਹਿੰਦੇ ਹੈਗੇ ਨੀ ਕਿ ਬ ਲਸ਼ਮਣ ਰੇਖਾ ਬ ਜਿਵੇਂ ਬੱਚਿਆਂ ਦੇ ਸਿਰ ਜੇ ਜੁਆਂ ਪੈ ਜਾਂਦੀਆਂ ਨਾ ਤਾਂ ਵੀ ਖਿੱਚਦੋ। ਤੇ ਮਗਰ ਆਪਣਾ ਜੀਅ ਨਹੀਂ ਕਰਦਾ ਕਿ ਬੱਚੇ ਦੇ ਜੇ ਜੂਆਂ ਪਈਆਂ ਹੋਣ ਤੇ ਫੇਰ ਜੀ ਵੀ ਕਰਦਾ ਹੈਗੇ ਕਿ ਬਆ ਵੀ ਲਸ਼ਮਣ ਰੇਖਾ ਸੇ ਹੋਰ ਕਿਤੇ
ਹੂੰ ਹਾਂ ਪਤਾ ਕੀ ਕੈਮੀਕਲ ਹੁੰਦਾ ਹੈ, ਪਤਾ ਕੀ ਦੇਖੋ ਹੁਣ ਆਪਾਂ ਅਗਰ ਨਾ ਫੇਸ ਤੇ ਵੀ ਸਰੀਰ ਤੇ ਆਪਾਂ ਕੁੱਛ ਵੀ ਲਗਾਂਦੇ ਆਂ ਈਵਨ ਕਰੀਮ ਵਗੈਰਾ ਦੇਖੋ ਆਪਣੇ ਤਾਂ ਪੋਰਸ ਹੈਗੇ ਨੇ, ਰੋਮ ਛਿੱਦਰ ਹੈਗੇ ਜਿਵੇਂ ਰੂਮ ਛਿਦਰ ਤਾਂ ਨੀ ਚੀਜ਼ਾਂ ਅੰਦਰ ਜਾਂਦੀਆਂ ਨੇ ਇਵੇਂ ਸਿਰ ਦੇ ਵਿੱਚ ਤੇ ਰੋਮ ਛਿੱਦਰ ਹੈ ਗਏ ਨੇ ਤੇ ਆਹ ਚੀਜ਼ਾਂ ਹੁਣ ਅਗਰ ਆਪਾਂ ਲਕਸ਼ਮਣ ਰੇਖਾ ਸਿਰ ਦੇ ਉੱਤੇ ਲਗਾਵਾਂਗੇ ਤੇ ਓਬਅਸਲੀ ਆਪਾਂ ਇੱਕ ਤਰ੍ਹਾਂ ਦਾ ਜ਼ਹਿਰ ਆਪਣੇ ਸਿਰ ਦੇ ਉਤੇ
ਹਾਂਜੀ, ਹਾਂ ਫਿਰ ਮੈਂ ਤੇ ਉਹ ਕਹਿੰਦੇ ਨਹੀਂ ਐਸ ਤਰਾਂ ਤੂੰ ਕਰਕੇ ਦੇਖ ਬੱਚਾ ਜੂਆਂ ਮਰ ਜਾਂਦੀਆਂ ਹੈਗੀਆਂ ਨੇ ਮਗਰ ਮੇਰੇ ਹਜੇ ਨਹੀ ਕੀਤਾ ਹੈਗਾ ਕਿ ਮੈਂ ਨਹੀਂ ਜਹਿਰ ਹ ਬਚੋ ਉਹਦੇ ਨਾਲ ਮਰ ਜਾਂਦੇ। ਇਹ ਜਲ ਮਰ ਜਾਂਦਾ ਹੇਗੇ ਤੇ ਮੇਰੀ ਬੱਚੇ ਦੇ ਨਾਲ ਜੋ ਹੁੰਦਾ ਹੈਗੇ ਬੱਚਿਆਂ ਦੇ
ਉਹ ਤੇ ਹੈਗੇ, ਉਹ ਤਾਂ ਹੈਗੇ ਆ।
ਬਾਕੀ ਮੈਂ ਕਰਦੀ ਹਾਂ ਸਫਾਈ ਵੀ ਰੱਖ ਨੀ ਆ ਮੈਂ ਕਿਹਾ ਦੇਖੋ ਹੁਣ ਜਦੋਂ ਜੋ ਤੁਸੀਂ ਦੱਸ ਤਿੰਨ ਤਰੀਕੇ ਉਹਦੇ ਨਾਲ ਵੀ ਕਰਕੇ ਦੇਖਣੀ ਆ। ਨੀਮ ਲੈ ਕੇ ਆਨੀ ਆ ਹਨਾ। ਨਿੰਮ ਦੇ ਉਹ ਪੱਤੇ ਨੂੰ ਸੁਗਾ ਕੇ ਤੇ ਉਹ ਥੋੜ੍ਹੀ ਜਿਹੀ ਤੇ ਹੂਨੇ ਸ਼ਾਮ ਦੇ ਟੈਮ ਅੱਛਾ ਅੱਛ ਸਵੇਰੇ ਵੀ ਕਈ ਵਾਰੀ ਇੱਕ ਅੱਧਾ ਨਜ਼ਰ ਆ ਹੈਗਾ ਵੀ ਤੇ ਸ਼ਾਮ ਦੇ ਟਾਈਮ ਜਿਵੇਂ ਰਸੋਈ ਬੰਦ ਕਰਕੇ ਜਾਓ ਨਾ ਜਿਵੇਂ ਅੱਧੀ ਰਾਤ ਜਿਵੇਂ ਕਹਿੰਦੇ ਆ ਬੱਚੇ ਨੂੰ ਪਾਣੀ ਮੰਗ ਦੇ ਹੈਗੇ ਨੇ ਮੰਮੀ ਪਾਣੀ ਪੀਣਾ ਹੈਗਾ। ਪਾਣੀ ਜੇ ਕਿਚਨ ਖੋਲੋ ਨਾ
ਹਮ ਯ ਤੇ ਇਵੇਂ ਕਰੋ ਜੇ ਅਗਰ ਨਾ ਤੁਹਾਡੇ ਮਤਲਬ ਰਸੋਈ ਦੇ ਬੋਟਮ ਦੇ ਵਿੱਚ ਅਗਰ ਸ਼ੈਲਫ ਦੇ ਨੀਚੇ ਕੁਛ ਸਮਾਨ ਵ ਵਗੈਰਾ ਪਿਆ ਨਾ ਤੇ ਉਹਨੂੰ ਸਾਫ਼ ਕਰ ਦੋ ਸ਼ੈਲਫ ਦੇ ਨੀਚੇ ਨਾ ਕੁੱਛ ਵੀ ਨਾ ਰੱਖ ਖੋ। ਮੈਂ ਤੇ ਇਹ ਕਹਦੀ ਹਾਂ ਕੁਛ ਦਿਨ।
ਹਾਂ ਉਹਦੇ ਵਿੱਚ ਸਮਾਨ ਵੀ ਪਇਆ ਹੋਇਆ ਨਾ ਸੈਲਫ ਦੇ ਨੀਚੇ ਸਿੰਕ ਨੀਚੇ ਕਿਤੇ ਬੋਤਲਾਂ ਫਰਨੈਲ ਦੀਆਂ ਹੋ ਗਈਆਂ ਤੇ ਤੇਜਾਬ ਹੋ ਗਿਆ ਥੋੜਾ ਜਿਹਾ ਨਾਲੀ ਵਗੈਰਾ ਚ ਪਾਉਣ ਵਾਲੀਆ ਵਾਸਤੇ ਸਮਾਨ ਤੇ ਕਾਫ਼ੀ ਪਿਆ ਦੈ। ਇਹਨੂੰ ਸਾਰਾ
ਉਹ ਜਿਵੇਂ ਹਾਂ ਨੀਚੇ ਓਪਨ ਆ ਦੋ ਜਿਵੇਂ ਕੁਛ ਹੀ ਦਿਨਾਂ ਤੇ ਹਮੇਸ਼ਾ ਲਈ ਨੀ ਅਸੀ ਦੋ ਚਾਰ ਦਿਨ ਹਫ਼ਤਾ ਟਰਾਈ ਕਰਕੇ ਦੇਖ ਲੋੋ ਹਨਾ ਵੀ ਜਿਵੇਂ ਉਹ ਸਾਰੀ ਜਗ੍ਹਾ ਸੁੱਕ ਜੇ ਜਿੱਥੇ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਇਹ ਕੁਛ ਟਰਾਈ ਕਰਕੇ ਦੇਖਲੋ ਥੋੜੇ ਦਿਨ ਵਾਸਤੇ ਉਹ ਸਾਰਾ ਸਮਾਨ ਜਿਵੇਂ ਸੁਕਾ ਕੇ ਦੇਖਲੋ ਤਾਂ ਵੀ ਫਰਕ ਕਾਫ਼ੀ ਪੈ ਜਾਵੇਗਾ ਮੈਨੂੰ ਤੇ ਲੱਗਦਾ ਹੈਗਾ ਨਹੀਂ ਤੇ ਕੁਛ ਤੁਸੀਂ ਨਾ ਜਿਵੇਂ ਹਾਂਜੀ ਹਾਂਜੀ ਬੋਲੋ ਤੁਸੀਂ ਤੁਹਾਡੀ ਨਾ ਆਵਾਜ਼ ਕੱਟ ਕੱਟ ਕੇ ਆ ਰਹੀ ਮੈਨੂੰ ਕਾਫੀ ਨਾ ਲੇਟ ਬਸ ਸੁਣਦੇ ਆ
ਅੱਛਾ ਜੀ ਨਹੀਂ ਮੈਂ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਪਤਾ ਨੀ ਕੀ ਪ੍ਰੌਬਲਮ ਹੋ ਜਾਂਦੀ ਏ ਕਈ ਵਾਰੀ ਨਾ ਸਿਗਨਲ ਚ ਹੋ ਜਾਂਦੀ ਆ ਪ੍ਰੋਬਲਮ ਤੇ ਮੈਂ ਕਹਿ ਰਹੀ ਸੀ ਕਿ ਅੱਛਾ ਮੱਛਰ ਅਹ ਅਗਰ ਘਰ ਮੱਛਰ ਵੀ ਹੋ ਜਾਂ ਰਾਤੀ ਹਨਾ ਤੇ ਉਹ ਵੀ ਉਹਦੇ ਵਾਸਤੇ ਵੀ ਨਿਮ ਦੇ ਪੱਤੇ ਵਧੀਆ ਰਹਿਣਗੇ ਜਿਵੇਂ ਨਿੰਮ ਦੇ ਪੱਤੇ ਸੁਕਾ
ਹਾਂ ਉਹ ਵੀ ਠੀਕ ਰਹਿੰਦੇ ਹੈਗੇ ਆ ਨਾ ਨਿੰਮ ਦਾ ਤੇਲ ਵੀ ਆਉਂਦਾ ਅੱਜ ਕੱਲ੍ਹ ਤੇ ਵੈਸੇ ਬਾਜ਼ਾਰ ਵਿੱਚ ਬਾਜ਼ਾਰ ਚ ਅਗਰ ਤੁਸੀਂ ਨਹੀਂ ਲਿਆ ਸਕਦੇ ਘਰ ਹੀ ਬਣਾ ਲਓ ਨਿੰਮ ਦਾ ਤੇਲ ਹਨਾ ਤੇਲ ਸਾੜ ਕੇ ਕੇ ਅਗਰ ਤੁਸੀਂ ਗਰੀ ਦੇ ਤੇਲ ਨਾਲ ਬਣਾਉਣਾ ਹੈ ਜਾਂ ਸਰੋਂ ਦਾ ਤੇਲ ਨਾਲ ਬਣਾਣਾ ਹੈ
ਅੱਛਾ ਜੀ ਗਰੀ ਦਾ ਤੇਲ ਦਾ ਕੁਛ ਕਿ ਮਤਲਬ ਕਿ ਕਿੰਨਾ ਕੁ ਤੇਲ ਸਰੇ ਦਾ ਪਾਏ ਤੇ ਪੱਤੇ ਕਿੰਨੇ ਕੁ ਹੋਣ
ਅੰਦਾਜ਼ੇ ਦੇ ਨਾਲ ਪਾ ਲਓ ਤੁਸੀਂ ਇਹਦੇ ਚ ਕੋਈ ਮਤਲਬ ਨਾ ਇੰਨੀ ਰੋਕਟ ਸਾਇੰਸ ਹੈ ਨਹੀਂ ਅੰਦਾਜ਼ੇ ਨਾਲ ਹੀ ਤੁਸੀਂ ਬਣਾ ਲੋ ਆਪਣਾ ਥੋੜਾ ਜਿਹਾ ਬਣਾ ਲੋ ਸੌ ਕੁ ਗ੍ਰਾਮ ਬਣਾ ਲਓ ਆਪਣਾ ਤੇਲ ਟਰਾਈ ਕਰਕੇ ਦੇਖ ਲਓ ਉਹਦੇ ਚ ਪਾ ਦੇਣਾ ਅਹ ਨਿੰਮ ਪਾ ਦੇਣਾ ਜਿਸ ਹਿਸਾਬ ਨਾਲ ਤੁਹਾਨੂੰ ਲੱਗਦਾ ਹੈਗਾ ਵੀ ਰਚ ਮਿਚ ਜਾਏਗੀ ਜਿੰਨੀ ਨੀਮ ਸੌ ਗ੍ਰਾਮ ਤੇਲ ਦੇ ਵਿੱਚ ਉਸ ਹਿਸਾਬ ਨਾਲ ਬਸ ਤੁਸੀਂ ਪਾ
ਠੀਕ ਹੈ ਜੀ
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹੈਂ
ਵਧੀਆ ਲੱਗਿਆ ਤੁਹਾਡੇ ਨਾਲ ਚਲੋ ਜੋ ਤੁਸੀਂ ਦੱਸਿਆ ਹੋਵੇ ਮੈਂ ਕਰਾਂਗੇ ਉਹਨਾਂ ਹਾਂਜੀ ਉਹ ਨਹੀਂ ਕਰਾਂਗੇ ਠੀਕ ਹੈ ਜੀ ਚੰਗਾ ਜੀ